ਤੇ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਕੀ ਹਾਲ ਹੈ ਜੀ
ਤੂ ਕੀ ਹਾਲ ਹੈ
ਵਧੀਆ
ਵਧੀਆ ਹੋਰ ਸੁਣਾਓ ਤੁਸੀਂ ਬਸ ਵਧੀਆ ਤੁਸੀਂ ਕੀ ਕਰਦੇ
ਬਸ ਸਿਲਾਈ ਕਰ ਰਹੀ ਹੋਰ ਕਿਆ ਕਰਨਾ
ਅੱਛਾ ਸਿਲਾਈ ਕਰ ਰਹੇ ਹੋ
ਹੂੰ ਤੁਂਸੀ ਆਏ ਨੀ ਆਪਣਾ ਸੂਟ ਲੈਣ
ਹਾਂ ਬਸ ਲੈ ਕੇ ਆਵਾਂਗੀ ਸੂਟ ਸਿਲਵਾਣੇ ਮੈਨੂੰ ਪੰਜ ਛੇ ਸੂਟ ਸਵਾਣੇ ਨੇ ਲੈ ਗੱਲ ਕਰੋ ਕਿੰਨਾ ਪ੍ਰਾਈਜ ਲੈਂਦੇ ਤੁਸੀਂ ਸੂਟ ਦਾ ਕਿੰਨੇ ਪੈਸੇ ਲੈਂਦੇ ਹੋ ਤੁਸੀਂ ਸੂਟ ਤੇ ਸਿੱਲਣ ਦੇ ਜਿਆਦਾ ਨਹੀਂ ਲੈਂਦੇ ਤੁਹਾਡੇ ਤੋਂ ਚਿੰਤਾ ਨਾ ਕਰੋ ਅੱਛਾ ਜੀ ਨਈ ਮੈਂ ਤੇ ਵੈਸੇ ਪੁੱਛ ਰਹੀ ਹਾਂ ਸਵਾ ਕੇ ਤਾਂ ਦੇਖੋ ਅੱਛਾ ਜੀ ਨੀ ਵੈਸੇ ਕਿੰਨੇ ਮਤਲਬ ਕਿ ਸਿੰਪਲ ਸੂਟ ਦੇ ਕਿੰਨੇ ਲੈਂਦੇ ਹੋ ਲਾਈਨਿੰਗ ਵਾਲੇ ਸੂਟ ਦੇ ਕਿੰਨੇ ਲੈਂਦੇ ਹੋ
ਸਿੰਪਲ ਹੈਗੀ ਹੈ ਤਿੰਨ ਸੌ ਰੁਪਏ ਲਾਈਨਿੰਗ ਵਾਲੇ ਸੱਤ ਸੌ ਰੁਪਏ
ਅੱਛਾ ਜੀ ਅਗਰ ਡਿਜਾਇਨ ਵਗੈਰਾ ਪਵਾਉਣਾ ਪਵਾਣਾ ਹੋਏ ਉਹਦੇ ਅਲੱਗ ਪੈਸੇ ਲੱਗਦੇ ਨੇ
ਹਾਂ ਦੱਸ ਦੇਣਾ ਜਿੱਦਾਂ ਦਾ ਡਿਜ਼ਾਇਨ ਹੈਗਾ
ਅੱਛਾ ਜੀ
ਹੂੰ
ਹੋਰ ਮਤਲਬ ਕੀ ਅੱਜ ਕੱਲ ਛੋਟੀਆਂ ਕਰਕੇ ਬਹੁਤ ਕੰਮ ਹੈਗਾ ਹਾਂਜੀ ਬਹੁਤ ਚੱਲਦਾ ਜ਼ਿਆਦਾਤਰ ਸਿਲਾਈ ਦਾ ਹੋ ਗਿਆ ਪਾਰਲਰ ਦਾ ਹੋ ਗਿਆ ਇਹ ਕੰਮ ਬਹੁਤ ਚੱਲਦਾ ਹਾਂ ਸਿਲਾਈ ਦਾ ਵੀ ਸਾਰਾ ਦਿਨ ਦਿੰਦਾ ਤੇ ਹਾਂਜੀ ਮੇਰਾ ਘਰ ਤੇ ਆਇਆ ਗਿਆ ਹਾਂਜੀ ਕਿਉਂਕਿ ਛੁੱਟੀਆਂ ਕਰਕੇ ਵੀ ਹਾਂਜੀ ਉਹ ਤਾਂ ਹੈ ਹੀ ਹੁਣ ਹਰ ਹਰ ਲੇਡੀਜ਼ ਬੱਚ ਮਤਲਬ ਕਿ ਔਰ ਤਾ ਵਾਂ ਇੱਕ ਸੂਟ ਸਵਾਉਂਦੇ ਰਹਿੰਦੇ ਨੇ
ਔਰਤਾਂ ਨੀ ਰੱਜਦੀਆਂ ਸੂਟਾਂ ਤੋਂ
ਨਹੀਂ ਰਜਦੀਆਂ ਬਹੁਤ ਔ ਤਾ ਕਹਿੰਦੇ ਨੇ ਸੂਟ ਹੀ ਮਿਲਦੇ ਰਹਿਣ ਹਰ ਹਫ਼ਤੇ ਹਾਂਜੀ। ਨਵੇਂ, ਨਵੇਂ ਡਿਜ਼ਾਇਨ ਆਉਂਦੇ ਰਹਿੰਦੇ ਨੇ ਫੋਨਾਂ ਤੇ ਵੇਖ, ਵੇਖ ਕੇ ਸਲਾਉਂਦੇ ਰਹਿੰਦੇ ਕਿਹੜੇ ਡਿਜ਼ਾਈਨ ਦਾ ਸੂਟ ਸਲਾਣਾ ਆ ਡਿਜ਼ਾਇਨ ਦਾ
ਹੋਰ ਵੇਖ, ਵੇਖ ਕੇ ਸਿਰ ਖਾ ਜਾਦੇ ਨੇ ਏਦਾਂ ਦਾ ਸੀ ਕੇ ਦੇਣਾ ਏਦਾਂ ਦਾ ਸੀ ਕੇ ਦੇਣਾ।
ਹੋਰ, ਹੋਰ ਸੁਣਾਓ, ਤੁਸੀ ਕਿੱਥੋਂ ਸਵਾਉਦੇ ਔ?
ਬਸ ਮੈਂ ਆਪਣੇ ਜੋਗੀ ਸੀ ਲੈਂਦੀ ਹੁ ਅ ਆਪਣੇ ਸਿੰਪਲ ਮਤਲਬ ਹਾਂਜੀ।
ਵਧੀਆ ਫੇਰ ਤੇ ਮੇਰੇ ਕੋਲੋਂ ਵੀ ਲੈ ਜਾ ਕਰੋ ਫੇਰ ਸਲਵਾਰਾਂ- ਸਲਵੂਰਾਂ ਸਿਨਿਆ ਹੋਣ ਤੇ।
ਹਾਂ ਚੱਲ ਦੇ ਦੇਣਾ ਸਲਵਾਰਾ-ਸਲਵਾਰਾ ਸੀਦਾ ਗੀ ਤੁਹਾਡੀ ਮੈਂ।
ਹਾਂ ਤੁਸੀਂ ਵੀ ਬਾਰ ਸੁਆਉਂਦੇ ਹੋ ਕੇ।
ਹਾਂਜੀ। ਹਾਂਜੀ ਜੋ ਮੈਂ ਜੋ, ਜੋ ਵਧੀਆ ਹੁੰਦੇ ਆ ਨਾ।
ਹੂੰ।
ਜੋ ਸੂਰ ਵਧੀਆ ਹੁੰਦੇ ਔ ਤਾਂ ਬਾਰ ਸੂਆਨੀ ਆ ਜਿੱਦਾਂ ਕਾਰ ਪਾਣ ਲਈ ਹੋ ਗਏ ਯਾ ਦੂਜੇ ਹੋ ਔ ਮੈਂ ਆਪਣੇ ਖੁਦ ਸੀ ਲੈਨੀ ਉ। ਇੰਨੀ ਮਲਬ ਕੀ ਏਨੀ ਪਰਫੈਕਟ ਨੀ ਹੈਗੀ ਮੈਂ ਆਪਣੇ ਜੋਗੀ ਸੀਲ ਬਾ ਮੇਨ ਪਾਰਲਰ ਦਾ ਪਾਰਲਰ ਦਾ ਕੰਮ ਆਂਦਾ ਪਾਰਲਰ ਦਾ ਕੰਮ ਕਰਦੀ ਆ।
ਚਲੋ ਠੀ ਪਾਰਲਰ ਦਾ ਵੀ ਠੀਕ ਐ ਕੰਮ ਤੇ ਮਾੜਾ ਨੀ ਐ।
ਹਾਂਜੀ, ਪੈਲੇ ਮੈਂ ਸਿੱਖਿਆ ਸੀ ਪੈਲੇ ਸਰਕਾਰੀ ਸੈਂਟਰ ਹੈਗਾ। ਹਾਂਜੀ ਪੈਲੇ ਸਰਕਾਰੀ ਸੈਂਟਰ ਹੈਗਾ ਸੀ ਤੁਹਾਡੇ ਇੱਧਰ ਉੱਥੇ ਮੈਂ ਸਿੱਖਿਆ ਸੀ। ਪਾਲਰ ਦਾ, ਸਰਕਾਰੀ ਸੈਂਟਰ ਹੈਗਾ ਇੱਥੇ ਪਾਲਰ ਦਾ ਸਿੱਖਿਆ ਮੈਂ। ਬਸ ਹਾਂਜੀ। ਹਾਂਜੀ ਬੇਸਿਕ ਕੁਛ ਸਿੱਖ ਲੈਆ ਸੀ। ਫੇਰ ਮੈਂ ਵੀ ਐਸੀ ਐ ਤੋਂ ਕੀਤਾ ਉੱਥੇ ਮੈਂ ਇੱਕ ਸਾਲ ਸਾਰਾ ਕੁਛ ਸਿੱਖੀਆ ਤੇ ਮਤਲਬ ਕਿ ਥਿੰਗ ਵਗੈਰਾ, ਰਮਾਂਡਿੰਗ ਵਗੈਰਾ, ਸਪਾਅ ਵਗੈਰਾ ਮੈਨੀਕਔਰ, ਪੈਡੀਕਔਰ, ਮੇਕਅਪ, ਹੇਅਰ ਸਟਾਈਲ ਥਰੇਡਿੰਗ ਵਗੈਰਾ
ਕਿਤੇ ਕੰਮ ਕਰਨੇ ਨੂੰ ਨਾ ਨੀ ਦਿਲ ਕਰਦਾ ਫੇਰ ਬੰਦਾ ਅਪਣਾ ਪਾਰਲਰ ਖੋਲੇ ਤਾਂ ਆ ਮਜ਼ਾ ਤੇ।
ਹਾਂ, ਕਿਸੇ ਹੋ ਪਾਲਰ ਤੇ ਕੰਮ ਕਰਨ ਨੀ ਮੰਗ ਫਿਰ ਓ-ਓ ਬੋਲਦੇ ਨੇ ਕਿ ਏ ਨੀ ਕਰਨਾ ਏ ਨੀ ਕਰਨਾ ਏਦਾਂ ਨੀ ਕਰਨਾ, ਆਪਣਾ ਮ ਆਪਣਾ ਕੰਮ ਔ ਨਾ ਮਰਜ਼ੀ ਨਾ ਕਰੋ। ਮਰਜੀ ਨਾ ਜਾਓ ਮਰਜ਼ੀ ਨਾ ਆਓ ਦੂਜੇ ਦੇ ਕੰਮ ਤੇ ਜਾਓ ਫੇਰ ਉਹ ਕੇੰਦੇ ਨੇ ਏੰਨੇ ਆਪਣਾ ਕੰਮ ਠੀਕ ਐ, ਜਿਸ ਟੈਮ ਜੀ ਕਰੋ।
ਹਾਂ ਅਪਣੇ ਕੰਮ ਵਰਗੀ ਰੀਸ ਕੀਤੇ ਵੀ ਨੀ। ਅਪਣੇ ਕੰਮ ਵਰਗੀ ਰੀਸ ਕੀਤੇ ਨੀ ਹਾਂ ਨਾਲੇ ਆਪਣੀ ਮਰਜ਼ੀ ਦਾ ਕਰੋ। ਅਰੇ ਅੱਜ ਕੱਲ ਤਾਂ ਕੰਮ ਬਸ ਐ ਹੋਰ ਪਾਰਲਰ ਦੇ ਕੰਮ ਚ ਦੋ ਮੀਨੇ ਬਾਦ ਕਮਾਈਆਂ ਈ ਕਮਾਈਆਂ ਨੇ। ਐ ਕਰਵਾਚੌਥ ਸੀਜਨ ਸ਼ੁਰੂ ਹੋ ਜਾਣਾ ਸਾਰਾ।
ਹਾਂਜੀ ਕਰਵਾਚੌਥ ਤੇ ਜੇ ਮੇਂਦੀ ਦਾ ਹੋਏਗਾ। ਹਾਏ ਉਹ ਵੀ ਤ ਤ ਤ ਤੀਜ ਆਂ ਤੀਜ ਆਏਗੀ ਤੀਜ ਤੇ ਵੀ ਕੰਮ ਸ਼ੁਰੂ ਹੋਏਗਾ ਮੈੰਦੀ ਦਾ ਬੋਤ ਕੰਮ ਹੁੰਦਾ ਤੀਜ ਤੇ ਵੀ ਸਾਡਾ।
ਹਾਂ। ਨਈ ਕੰਮ ਤਾਂ ਸਾਡਾ ਵੀ ਫਿਰ ਤਿਉਹਾਰਾਂ ਚ ਬੋਤ ਹੁੰਦਾ ਬਸ ਤੁਹਾਨੂੰ ਪਤਾ ਕੋਈ ਵੀ ਫੰਕਸ਼ਨ ਹੋਵੇ ਕੱਪੜਾ ਤਾਂ ਚਾਈਦਾ ਈ ਚਾਈਦਾ।
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ, ਹਰ ਕਿਸੇ ਲੇ ਸੂਟ ਤੇ ਚਾਈਦੇ ਆ ਨਵਾ-ਨਵਾ ਹਰ-ਹਰ ਫੰਕਸ਼ਨ ਤੇ ਚਾਹੇ ਤਿਉਹਾਰ ਹੋ ਚਾਹੇ ਵਿਆਹ ਹੋ। ਚਾਏ ਕਿਸੇ ਦਾ ਪਾਠ ਹੋ, ਓਨੂੰ ਸੂਟ ਚਾਈਦਾ ਚਾਈਦਾ।
ਅਤੇ ਓ ਤਾਂ ਠੀਕ ਐ, ਜੜੇ ਰਿਸ਼ਤੇਦਾਰ ਦੇ ਫ੍ਰੀ ਸੀਣੇ ਪੈਂਦੇ ਨੇ ਓ ਬੜੀ ਮੁਸੀਬਤ ਏ।
ਹਾਂਜੀ, ਰਿਸ਼ਤੇਦਾਰ ਨਾ ਸੋਚਦੇ ਨੇ ਕੀ ਵੀ ਬਿਹਾਰ ਸੂਟ ਬੀ ਸਿਬਜਣ, ਓ ਘੱਟ ਪੈਸੇ ਦਿਬਜਣ, ਓ ਜਲਦੀ ਸਿਬਜਣ। ਸਵਾਈਆਂ ਦੇਦੇਂ ਨੀ ਚਜ ਨਾਲ, ਹਾਂਜੀ। ਸਵਾਈਆਂ ਦੇਣ ਲਗਿਆਂ ਮੋਤ ਪੈਂਦੀ ਏ ਏਨਾਂ ਨੂੰ, ਹਾਂਜੀ- ਹਾਂਜੀ! ਹਾਂਂਜੀ-ਮੈਂ ਵੀ ਸਲਵਾਰਾਂ ਸਲਵੂਰਾਂ ਬਾਰੋਂ ਸਵਾਨੀ ਆਂ ਅਧਾ ਤਰਪਾ ਤਰਪਾਈਆਂ ਬਾਹੜਰੋਂ ਕਰਾਨੀਆਂ, ਤਰਪਾਈ ਦੇ ਵੀ ਕਿੰਨੇ ਪੈਸੇ ਦੇਂਦੇ ਓ ਤੁਸੀ? ਤਰਪਾਈ ਵਾਲੀ ਮੇਰੀ ਬੜੀ ਪਰਾਣੀ ਲਗੀ ਹੋਈ ਏ, ਅੱਛਾ ਕਿੰਨੇ ਬੰਦੇ ਲੈਂਦੀ ਪੰਦਰਾਂ ਰੁਪਏ। ਅੱਛਾ ਮੈਂ ਵੀ ਮੈ ਵੀ ਤਰਪਾਈਆਂ ਕਰਦੀ ਆਂ, ਮੈਂ ਵੀ ਲੋਕਾਂ ਦੇ ਸੂਟ ਆਂਦੇ ਨੇ ਤਰਪਾਈ ਕਰ ਦਿੰਨੀ ਆਂ। ਓ ਵੀ ਕੰਮ ਵੀ ਕਰਦੀ, ਮੈਂ ਵੀ ਪੰਦਰਾਂ ਲੈਂਣੀ।
ਆ ਓਹੀ ਪੰਦਰਾਂ ਵੀਅ -ਪੰਦਰਾਂ ਵੀਅ ਰੇਟ ਹੈਗਾ।
ਹਾਂਜੀ- ਹਾਂਜੀ ਪੰਦਰਾਂ ਵੀਅ ਰੁਪ ਰੇਟ ਈ ਹੈਗਾ। ਸੂਟ ਅਗਰ ਤੁ ਸੀ ਆਪਣਾ ਕੋਈ ਸੂਟ ਦਾ ਓ ਬੂਟੀਕ ਖੋਲ੍ਹਦਾ, ਓਥੇ ਬੋਤ ਮੈਂਗੇ ਲੈਂਦੇ ਨੇ। ਪੰਦਰਾਂ ਸੌ ਰੁਪਇਆ, ਹਜ਼ਾਰ ਰੁਪਇਆ ਲੈਂਦੇ ਨੇ ਸੂਟ ਸਵਾਣਦੇ। ਮੈਂ ਇੱਕ ਸੂਟ ਸਵਾਇਆ ਸੀ ਬਾਰੋਂ ਬੁ ਟੀਕ ਤੋਂ ਤੇ ਮਲਬ ਕੀ ਲੈਣ ਲੱਗੀ ਸੀ। ਸਿੰਪਲ ਸੂਟ ਮੈਂ ਕਿਆ ਓਨੇ ਮਲਬ ਕੀ ਠੀਕ -ਠੀਕ ਸੀ ਹੈਂ, ਉਨੇ ਮੈਂ ਕ ਪੰਦਰਾਂ ਸੌ ਰੁਪਏ ਲਲ ਲੈ।
ਦਸ।
ਏਨੀ ਮੈਂਗੀ ਸਿਲਾਈ ਕੀਤੀ ਦੀ ਆ। ਹਾਂਜੀ ਆ ਅਸੀ ਕੇੜਾ ਸੀ ਕੇ ਦੇਣਾ ਹਾਂਜੀ, ਏਨੇ ਮੈਂਗੇ ਦੈਂਦੇ ਆ। ਬਸ ਹੁਣ ਆਪਾ ਕਾਨ ਦਾ ਬਿੱਲ -ਬਿੱਲ ਵਗੈਰਾ ਕੰਡਾ ਹੁੰਦਾ ਨਾ, ਪਾਣੀ ਦਾ ਬਿੱਲ ਵਗੈਰਾ ਬਿਜਲੀ ਦਾ ਬਿੱਲ। ਕਿਰਾਇਆ ਕਢਨਾ ਉੰਦਾ ਤਾਂ ਕੱਰਕੇ ਸਾਡੇ ਕੋ ਸੇ ਮੈਂਗੇ ਲੈਂਦੇ ਨੇ।
ਤੇ ਏਨਾ ਵੀ ਨੀ ਲੁੱਟ ਬੋਤ ਫੇਰ ਕੈਣ ਗੇ ਕੇ ਲਾਈਨਿੰਗ ਲੈ ਕੇ ਆਓ ਆਪਣੀ।
ਹਾਂਜੀ, ਲਾਇਨਿਗ ਵੀ ਆਪਣੀ, ਸਭ ਕੁਝ ਸੂਟ ਫੇਰ ਆਪਣਾ ਈ ਏ ਤਾਂ ਵੀ ਹੁ
ਜਰਾ ਜੀ ਆ ਤੇ ਓ ਬਟੀਕ ਅਲੀ ਤੇ ਜਰਾ ਜੀ ਲੈਸ ਵੀ ਨੀ ਪਲਿਓ ਲਾਂਦੀਆਂ।
ਹਾਂਜੀ, ਨਈ ਲਾਂਦੀਆਂ ਬਿਲਕੁਲ ਵੀ। ਓ ਕੈਂਦੇ ਅਗਰ ਲਾ ਵੀ ਦੇਣਗੇ ਨਾ ਓ ਤਾਂ ਐਕਸਟ੍ਰਾ ਪੈਸੇ ਲੈ ਲੈਣਗੇ।
ਹਾਂ ਤੇ ਲੈਣਗੀਆਂ ਈ ਓ।
ਹਾਂਜੀ ਐਕਸਟ੍ਰਾ ਪੈਸੇ ਲੈਂਦੇ ਨੇ।
ਹੂੰਅ।
ਨਈ।
ਹੋਰ, ਅੱਜ ਕੱਲ ਕਿਸੇ ਕੰਮ 'ਚ ਵੀ ਲਿਆਜ਼ ਨੀ ਹੈਗਾ।
ਨਈ ਬੋਤ ਏਨੀ ਮਗਾਈ ਹੋਈ ਦੀਆ।
ਔਰ ਤੇ ਕੌਣ ਲਿਆਜ ਕਰਦਾ ਜਰਾ ਈ, ਕੈਣ ਨੂੰ ਐਵੀ ਜਰਾ ਜਿਆ ਧਾਗਾ ਈ ਤੇ ਲੱਗਦਾ ਥਰੈਡਿੰਗ ਨੂੰ।
ਹਾਂਜੀ - ਹਾਂਜੀ ਓ ਤਾਂ ਆਈਬਰੋ-' ਮੈਂ ਤਾਂ ਆਪਣੇ ਨਾ ਜਦੋਂ ਹਾਂਜੀ ਤੀਹ ਰੁਪਏ ਹੈਗੇ ਨੇ, ਅਗਰ ਆਪਾਂ ਲਿਪਸ ਕਰ ਵਗੈਰਾ ਅਪਰ ਲਿਪਸ ਤੇ ਫੋਰ ਹੈੱਡ ਹੋ ਗੇ, ਏਨਾ ਫੇਰ ਮੈਂ ਪੰਜਾਅ ਲੈਨੀ, ਆ ਪੰਜਾਹ ਰੁਪਏ ਹਾਂਜੀ। ਹਾਂਜੀ ਅਪਰ ਲਿਪਸ ਵੀ ਔਰ ਫੋਰ ਹੈਡ ਵੀ। ਪੰਜਾਅ ਰਪਏ, ਅਗਰ ਵੈਕਸਿੰਨ ਕਰਾ ਹਾਂਜੀ ਬ੍ਰਾਇਡਲ ਦਾ ਕੰਮ ਅਅ ਜਾਦਾ ਕਮਾਈ ਹੁੰਦੀ ਆ। ਹਾਂਜੀ। ਹੋਰ ਕੰਮ ਤਾਂ ਹਰ ਕੰਮ ਐ, ਮੇਨਤ ਮਗਰ ਦਾ ਈ ਏ, ਹਾਂਜੀ ਮੇਨਤ ਵੀ ਮਗਰ ਟਾਈਮ ਈ ਮੰਗਦਾ।
ਹਾਂ ਸਭ ਕੁਛ
ਬ ਘਰ ਵੀ ਹਾਂਜੀ। ਹਾਂਜੀ ਹਾਂਜੀ ਉਹ ਤਾਂ ਹੈ ਈ ਐ ਘਰ ਦੇ ਕੰਮ ਕਰਨੇ ਹੁੰਦੇ। ਘਰ ਪਹਲੇ ਸਵੇਰੇ ਕੰਮ ਕਰੋ, ਫਿਰ ਅੱਗਰ ਕਸਟਮਰ ਆਗੇ ਕਸਟਮਰਾਂ ਨਾਲ ਕੰਮ ਕਰੋ। ਬਹੁਤ ਕੰਮ ਕਰਨੇ ਪੈੰਦੇ ਨੇ ਪਹਿਲੇ ਆਪਨਾ ਘਰ ਜ਼ਰੂਰੀ ਐ ਪਹਿਲਾਂ ਆਪਨਾ ਘਰ ਜ਼ਰੂਰੀ ਐ, ਫਿਰ ਪਾਲਰ ਕੰਮ ਜ਼ਰੂਰੀ ਐ, ਦੋਨੋਂ ਜ਼ਰੂਰੀ ਸਾਡੇ ਹੈਗੇ ਨੇ
ਉਹੀ ਤਾਂ ਰਾਤ ਤੱਕ ਦਾ ਸ਼ਾਮ ਤੱਕ ਤਾਂ ਬੱਸ ਹੋ ਜਾਂਦੀ ਏ ਕਮਰ ਦੀ
ਹਾਂਜੀ ਬਸੱ ਵੱਦੀਆ ਏਨੀ ਥਕਾਵਟ ਹੁੰਦੀ ਹੈ, ਸਵੇਰੇ ਕੀ ਕਰੀਏ ਕੰਮ ਤੇ ਕਰਨਾ ਪੈਨਾ-ਪੈਨਾ
ਪਤਾ ਨੀ ਲੱਗਦਾ ਰਾਤ ਕਿੱਥੇ ਬੀਤ ਗਈ, ਸੋੰਦੇ ਹੀ ਸਵੇਰ ਹੋ ਜਾਂਦੀ ਏ
ਹਾਂਜੀ ਰਾਤ ਹੀ ਰਾਤ ਤੇ ਬਿਲਕੁਲ ਟਾਈਮ ਨੀ ਮਿਲਦਾ ਸਵੇਰ ਸਵੇਰੇ ਦਿਨ ਛੋਟੇ ਰਾਤ ਵੱਡੀ ਹੁੰਦੀ ਐ, ਫਿਰ ਦਿਨ ਹੀ ਛੋਟੇ ਹੁੰਦੇ ਨੇ ਕਿ ਕੰਮ ਕਰਦੇ-ਕਰਦੇ ਪੂਰਾ ਦਿਨ ਖਤਮ ਹੋ ਜਾਂਦਾ
ਸਰਦੀਆਂ ਤੇ ਫੇਰ ਵੀ ਹੋ ਜਾਂਦਾ ਥੋੜਾ ਬਹੁਤਾ, ਸਰਦੀਆਂ ਦੇ ਵਿੱਚ ਤੇ ਇਹ ਵੀ ਠੰਢ ਦੇ ਤਾਂ ਸੋ ਇਲਾਜ ਨੇ ਗਰਮੀ ਦਾ ਕੋਈ ਇਲਾਜ ਨਹੀਂ
ਹਾਂਜੀ, ਗਰਮੀ ਤੇ ਗਰਮੀ ਬਹੁਤ ਪੈ ਰਹੀ ਇੰਨੀ ਗਰਮੀ ਅੱਜ ਇੰਨੀ ਗਰਮੀ ਹੈ ਨਾ ਪੱਖੇ ਥਲੇ ਬੈਠੇ ਆ ਏਨੇ ਪਸੀਨੇ ਆ ਰਹੇ ਨਾ ਇਨੇ ਪਸੀਨੇ ਸੋਚਦੇ ਕਿ ਬਈ ਏਸੀ ਉਹ ਕੋਈ ਠੰਡ- ਠੰਡੇ ਇਲਾਕੇ ਜਾਈਏ ਹਾਂਜੀ। ਹੁਣ ਬੱਸ ਕੀ ਕਰੀਓ ਬੱਚੇ ਸਕੂਲ ਖੁੱਲਣ ਲੱਗੇ ਨੇ ਤੇ ਜਾ ਪਿਆਰ ਮਦਾ ਤਿੰਨ ਦਿਨ ਬਾਅਦ ਸਕੂਲ ਖੁੱਲਨੇ ਸਕੂਲ ਤੇ ਜਾਨਾ ਬੱਚਿਆਂ ਨੇ ਫੇਰ ਤੇ ਘੁੰਮਣ ਦਾ ਪਲੈਣ ਹੀ ਨੀ ਬੰਦਾ
ਨਹੀਂ ਸੁਨਿਆ ਛੁੱਟੀਆਂ ਤਾਂ ਵੱਧ ਜਾਣਗੀਆਂ ਸੱਤ ਤਰੀਕ ਹੋ ਜਾਨਗੀਆਂ ਸੱਤ
ਮੈਂ ਤਾਂ ਸੁਨਿਆ ਸੱਤ ਜੁਲਾਈ ਨੂੰ ਖੁੱਲਨਗੇ ਸਕੂਲ ਹੁਣ ਤਾਂ ਗਰਮੀ ਕਰਕੇ ਨਾ ਜ਼ਿਆਦਾ ਛੁੱਟੀਆਂ ਵਧਾ ਤੀਆਂ ਨੇ
ਅੱਛਾ ਜੀ ਆਜ ਆਗ ਸੁੱਟੀਆਂ ਵਧ ਜਾਨਗੀਆਂ ਸਕੂਲ ਜਾਣਾ ਇੱਕ ਇਕ ਤਰੀਕ ਨੂ ਹਾਂਜੀ ਸਿਰ ਈ ਖਾਣਾ, ਹਾਂਜੀ ਮਸਾ ਖੂਲੇ ਨੇ ਬੱਸ ਹੁਣ ਦੋ-ਦੋ ਤਿਨ ਦਿਨ ਰਹਿ ਗਏ ਨੇ ਹੁਣ ਕੂਛ ਬੱਚੇ ਕਹਿੰਦੇ ਨੇ, ਕਿ ਪ੍ਰੋਜੈਕਟ ਬਨਾਣੇ ਨੇ ਪ੍ਰੋਜੈਕਟ ਤਿਆਰ ਕਰਨੇ ਪ੍ਰੋਜੈਕਟ ਬਣਾਉਣੇ ਮੈ ਕਹ ਰਹੀ ਆ ਓੰਦੇ ਸਾਡੀ ਹੈਲਪ ਕਰੋ ਪ੍ਰੋਜੈਕਟ ਬਣਾੰਦੇ
ਹਾਂ ਖੀਰਲੇ ਦਿਨਾਂ ਚ ਇਹਨਾਂ ਨੂੰ ਭਾਜੜਾ ਪੈਂਦੀ ਹੈ ਪੂਰਾ ਮਹੀਨਾ ਤੇ ਇਹਨਾਂ ਨੇ ਕੁਛ ਕਰਨਾ ਨੀ ਹੁੰਦਾ
ਹਾਂਜੀ।
ਪੂਰਾ ਮਹੀਨਾ ਤਾਂ ਖਾਓ ਪੀਓ। ਐਸ਼ ਕਰੋ ਘੁੰਮੋ ਫਿਰੋ ਮਸਤੀ ਕਰੋ ਫੇਰ ਜਦੋਂ ਛੁੱਟੀਆ ਖਤਮ ਹੁੰਦੀਆਂ
ਹਾਂ ਹਾਂਜੀ
ਹਾਂ
ਓਹ ਤੇ ਹੈ ਈ ਏ
ਔਰ
ਹੋਰ ਫੋਨ ਕਰਦੇ ਰਹੇ ਹਾਨੂੰ
ਹਾਂ ਫੋਨ ਕਿਆ ਕਰਦੇ ਨੇ ਆਓ ਲਗਾਓ ਚੱਕਰ ਕਦੀ।
ਤੇ ਆਵਾਂਗੇ ਤੁਸੀ ਵੀ ਲਗਾਓ ਚੱਕਰ।
ਹਾਂ ਆਵਾਂਗੇ ਕਿਵੇਂ ਬ ਬੱਸ ਛੁੱਟੀਆਂ ਚ ਸਾਡੇ ਕੋਲ ਤਾਂ ਟਾਈਮ ਈ ਨੀ ਹੁੰਦਾ। ਹੋਰ ਆਨਾ ਲਗਾਓ ਚੱਕਰ। ਸਸਰੀ ਕਾਲ ਜੀ।